ਹੈ
ਹਾਂਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ?
ਸਤਿ ਸ਼੍ਰੀ ਅਕਾਲ ਵਧੀਆ, ਤੁਸੀਂ ਸੁਣਾਓ ਕਿੱਦਾਂ?
ਵਧੀਆ-ਵਧੀਆ, ਆਪਣਾ ਵੀ, ਕੀ ਬਣਦਾ?
ਕੁਛ ਨੀ, ਬੈਠੇ ਹੀ ਵਿਹਲੇ, ਹੋਰ ਕੀ ਬਣਨਾ ਅਡਾ।
ਬਣਾ ਲਿਆ ਰੋਟੀ ਪਾਣੀਂ?
ਡਏ ਘਰ ਤੇ ਬਣਾਓ ਰੋਟੀ ਪਾਣੀ, ਆਪਾਂ ਵਿਹਲੇ ਤਾਨੂੰ ਦੱਸਿਆ ਖਾਣਿਆਂ ਹੀ ਆ ਆਪਾਂ। ਉਹੀ ਦਾ, ਅਸੀਂ ਤੁਨੂੰ ਦੱਸਿਆ ਵੀ, ਬਸ ਅਸੀਂ ਉੱਤੇ ਉੱਤੇ ਕੰਮ ਜਿਹੜਾ ਹੁੰਦਾ ਉਹੀ ਕਰਦੇ ਆ ਮਾੜਾ ਮੋਟਾ।
ਹੁੰਦੇ ਫੇਰ, ਪੇਕਿਆਂ ਦੇ ਨਾ।
ਹਾਂ ਹੋਹੀ ਨਾ, ਮੈਂ ਉਹਨੂੰ ਕਹਿਨੀ ਹੁਨੀ ਰੈਨਦੇ ਮ ਕਰ ਦਿੰਦ ਕਹਿੰਦੀ, ਕੋਈ ਨੀ ਦੀਦੀ ਤੁਸੀਂ ਉੱਥੇ ਕਰਦੇ ਆਏ, ਇੱਥੇ ਕਰਨਾ। ਕੋਈ ਨੀ ਮੈਂ ਕਰ ਲੈਣਾ, ਫੇਰ ਓ ਫੇਰ ਕਰ ਲੈਣਾ ਤੇ
ਅਸੀਂ ਵੀ ਉਹੀ ਸੋਚਦੇ ਹ, ਸਾਡੀ ਵੀ ਭਾਬੀ ਹੋਵੇ, ਚੱਲ ਜਾਂਦੇਆਂ, ਨੂੰ ਸਾਨੂੰ ਵੀ ਦੁਖੀ ਨਾ ਕਰੋ।
ਹਾਂ ਉਹੀ ਨਾ, ਹੁੰਦਾ ਨਾ ਏਦਾਂ ਹੁਣ।
ਕਰਾ ਦਿੰਦੇ।
ਆਹੋ ਸਾਨੂੰ ਹੁੰਦਾ ਵੀ ਚੱਲ, ਇਹਨਾਂ ਨਾ ਕਰ ਆ ਜਾਈਏ।
ਆਹ।
ਹ ਇਹਹੀ ਚੀਜ਼ ਹੁੰਦੀ ਹੈ ਹਰ ਇੱਕ ਕੰਮ ਜਰੂਰੀ ਹੁੰਦਾ ਫੇਰ।
ਹਾਂ ਉਹੀ ਤੇ, ਹੋਰ ਕੀ ਕਰਦੇ ਬੱਚੇ?
ਬੱਚੇ ਵੀ ਖੇਡਣ ਡਏ ਹੀ, ਕਹਿਣ ਡਏਸੀ, ਮੈਗੀ ਬਣਾ ਕੇ ਦੋ। ਤੇ ਅੱਗੇ ਡੈਡੀ ਗਏ ਸੀ, ਸ਼ਹਿਰ ਤੇ ਉਹ ਗੋਲ ਗੱਪੇ ਲੈ ਕੇ ਆਏ, ਤੇ ਮੈਂ ਕਿਹਾ, ਹੁਣ ਨੀ ਖਾਣਾ ਕੁੱਛ ਵੀ। ਕਿਉਂਕਿ ਗੋਲ ਗੱਪੇ ਖਾ ਲਏ, ਮੈਗੀ ਸਵੇਰੇ ਬਣਾ ਕੇ ਦੇਵਾਂਗੇ।
ਆਹੋ ਉਹੀ ਇਹਨਾਂ ਨੂੰ ਸਾਰਾ ਦਿਨ ਖਾਣ ਦਾ ਹੀ ਹੁੰਦਾ।
ਹਾਂ ਬਈ ਇੱਥੇ ਇਹਨਾਂ ਨੂੰ ਉਹੋ ਹੀ ਨਾ ਇੱਥੇ ਇਹਨਾਂ ਨੂੰ ਪਤਾ ਵੀ ਕੁਛ ਨੀ ਕਹਿਣਾ ਕਿਸੇ ਨੇ। ਤੇ ਜੋ ਮਰਜ਼ੀ ਅਸੀਂ ਮੰਗੀ ਜਾਓ ਤੇ ਉਹਨਾ ਲਿਆ ਕੇ ਦੇਈ ਜਾਣਾ, ਤੇ ਨਾ ਖਾਈ ਜਾਣਾ ਬਾ ਤੇ ਬਿਮਾਰ ਹੋਣਗੇ, ਪਰਸੋਂ ਮਾਮੇ ਇਹ ਦੇ ਨੇ ਬਰਗਰ ਲੇ। ਤੇ ਦੇਤੇ ਇਹਨਾਂ ਨੂੰ, ਤੇ ਉਹ ਖਾਧੇ ਅੱਜ ਗੋਲ ਗੱਪੇ ਆ ਗੇ ਉਹ ਖਾ ਲਏ ਤੇ ਹਜੇ ਮੈਗੀ ਰਹਿੰਦੀ ਆ।
ਹੂੰ ਧਿਆਨ ਉਹ ਮੈਗੀ ਚ ਹੀ ਰਹਿਣਾ ਜਿੰਨਾ ਚਿਰ ਖਾਧੀ ਨਾ ਗਈ।
ਹਾਂ ਓ ਦਕ। ਫੇਰ ਉਹਨਾ ਨੇ ਜਾਨ ਛੱਡਣੀ ਨੀ ਆ। ਤੇ ਹੁਣ ਉਹ ਕਹਿਣ ਡਏ ਦੁਪਹਿਰੇ ਚੌਲ ਬਣਾ ਕੇ ਦਿੱਤੇ ਮੰਮੀ ਨੇ ਜਰਦੇ ਆਲੇ ਵੀ ਚੌਲ ਖਾਲਓ ਤੇ। ਚੌਲ ਦੇ ਨੇ ਮੂੰਹ ਹੀ ਨਹੀਂ ਲਾਇਆ ਉਹ ਮੈਂ ਹੀ ਖਾਧੇ। ਉਹ ਮੈਂ ਹੀ ਕਾਦੇ ਕੋਲ ਹਾਂ। ਉਹ ਮੈਂ ਹੀ ਕਹਦੇ ਆ ਕਹਿੰਦੇ ਤੂੰ ਬਣਵਾਏ ਤੁਸੀਂ ਮੰਮਾ ਖਾਓ ਆਪਾਂ ਨੀ ਖਾਣੇ ਹੈਗੇ ਆਪਾਂ ਤੇ ਉਹੀ ਖਾਣਾ ਜੋ ਅਸੀਂ ਆਖਿਆ ਵਾ। ਹ।
ਹਾਂ।
ਹੋਰ ਤੁਸੀਂ ਕਰ ਲੈ ਕੰਮ- ਧੰਦਾ।
ਹਾਂਜੀ- ਹਾਂਜੀ ਬਣਾ ਲਈ ਰੋਟੀ, ਅਸੀਂ ਆ ਗਏ ਵਾਪਿਸ ਹਾਂ।
ਅੱਛਾ- ਅੱਛਾ ਤੇ ਕਰ ਲਿਆ ਕੰਮ ਨਵਰੂਪ ਹੋਣਾ ਨੇ ਸਕੂਲ ਦਾ।
ਨਵਰੂਪਣੀ ਡੇ ਆ ਅਜੇ ਪੂਰਾ ਨੀ ਹੋਇਆ ਅਜੇ ਹੈਗਾ ਓਦਾਂ ਕਰਨ ਡੇ।
ਅੱਛਾ- ਅੱਛਾ ਹੁਣ ਰੋਟੀ- ਰੂਟੀ ਬਣਾ ਲਈ ਆ।
ਥੱਕ ਜਾਂਦੇ ਹੂੰ।
ਆਹੋ ਕੰਮ ਕਰਦੇ ਥੱਕਦੇ ਆ, ਖੇਡਦੇ ਨੀ
ਆਹ ਕਹਿੰਦੀ ਮੇਰਾ ਹੱਥ ਦਰਦ ਕਡ ਹੈ ਪਿਆ ਵਾ ਤੇ ਸਵੇਰ ਦੀ ਹੁਣ ਘੁੰਮਣ ਮੈਂ ਹੁਣ ਨੀ ਕਰਨ ਡਿਆ ਸਵੇਰ ਦਾ।
ਨਾ ਹੁਣ ਥੋੜੀ ਕਰਨਾ ਇਹਨਾਂ ਤੇ ਦਰਦ ਉਹਨੂੰ ਵੀ ਨਿੱਕੇ ਦਾ ਕੰਮ ਆ ਉਹਦੀ ਮੰਮੀ ਕਹਿੰਦੀ ਕਿ ਚੱਲ ਜਪ ਤੂੰ ਇਹਦਾ ਕਰਦੇ ਨਿੱਕੇ ਦਾ। ਪੰਜਾਬੀ ਦਾ। ਤੇ ਮੈਂ ਕਿਹਾ ਮੇਰੀ ਕੁੜੀ ਨੂੰ ਪੰਜਾਬੀ ਘੱਟ ਆਉਂਦੀ ਚੱਲ ਇਹ ਪੰਜਾਬੀ ਦਾ ਇਹਏਦਾ ਕਰ ਦਿੰਦੀ ਤਾਂ ਇਹਨੂੰ ਪਤਾ ਲੱਗ ਜਾਏਗਾ। ਤੇ ਉਹ ਇੱਕ ਹੀ ਪੇਜ ਕੀਤਾ ਉਹ ਰਾਈਟਿੰਗ ਪੇਜ ਉਹਨਾ ਦੇ ਉਹ ਕਹਿੰਦੀ ਮੰਮਾ ਮੈਂ ਤੇ ਥਾਕੀ ਗਈ ਆ ਮੇਰੀਆਂ ਤੇ ਬਾਵਾ ਨੀ ਚੱਲਣ ਡਗੀਆਂ ਹੁਣ ਮੈਂ ਕਰ ਹੀ ਨਹੀਂ ਸਕਦੀ ਹੈਗੀ ਗਾਡੀ, ਜੋ ਮਰਜ਼ੀ ਕਰ ਲੋ।
ਕੇ ਜਾਂਦੇ ਨਾ ਖਾਂਦੇ ਥੱਕਦੇ ਤੇ ਨਾ ਲੜਾਈਆਂ ਕਰਦੇ ਥੱਕ ਗਈ।
ਨਾ ਲੜਾਈਆਂ ਕਰਦੇ ਨਾ ਖਾਂਦੇ ਸਹੀ ਗੱਲ ਹੀ ਉਹ ਨਾ ਖਾਂਦੇ ਥੱਕਦੇ, ਨਾ ਲੜਾਈਆਂ। ਪਤਾ ਨੀ ਢੇਡ ਆ ਕੇ ਟੋਏ ਨਾ ਤੇ ਮਿੰਟ- ਮਿੰਟ ਬਾਦ ਸਾਹਾਨੂੰ ਆ ਵੀ ਦੇਦੋਂ ਆ।
ਹਾਂ ਸਾਡਾ ਉਹ ਨਿੱਕਾ ਤੇ ਘੱਟ ਕਰਦਾ ਉਹ ਜਿਹੜੀ ਵੱਡੀ ਆ ਉਹ ਤੇ ਸਵੇਰ ਤੋਂ ਲੈ ਕੇ ਕਿ ਰੋਟੀ ਦੇ ਦੇ, ਤੇ ਮੈਨੂੰ ਲੱਗਦਾ ਛੁੱਟੀਆਂ ਦੇ ਵਿੱਚ ਮ ਦੋ -ਤਿੰਨ ਦਿਨ ਹੀ ਖਾਧੀ ਹੋਣੀ ਐ। ਕਦੇ ਫਲਾਨ ਦੇ ਦੋ ਕਦੇ ਸਵੇਰੇ ਆਂਦੀ ਪੂੜੀਆਂ ਬਣਾ ਦੋ। ਪੂੜੀਆਂ ਖਾਧੀਆਂ, ਬਾਅਦ ਚ ਪਾਸਤਾ ਬਣਾ ਦੋ, ਪਾਸਤਾ ਖਾ ਕੇ। ਬਾਅਦ ਚ ਨਮਕੀਨ ਦੇ ਦੋ, ਪਾਪਾ ਬਿਸਕਿਟ ਦੇ ਦੋ। ਤੇ ਹੁਣ ਕਹਿੰਦੀ ਇਹ ਮੈਨੂੰ ਭੁੱਖ ਲੱਗੀ ਤੇ ਮੈਂ ਦੁੱਧ ਪੀਲਾ ਹੁਣ ਵੀ ਸਵੇਰ ਦਾ ਪੀਤਾ ਨੀ ਕਹਿੰਦੀ ਨਹੀਂ ਪੀਣ ਵਾਲਾ ਨੀ ਕੁੱਝ ਖਾਣ ਵਾਲਾ ਦੋ, ਮੈਂ ਕਿਹਾ ਖਾਣ ਨੂੰ ਰੋਟੀ ਖਾ ਲਾ।
ਮਾਂ ਉਹਨੂੰ ਖਾ ਲਾ ਉਹ ਕੈਹ ਨੀ ਖਾਣੀ ਰੋਟੀ।
ਮੈਂ ਕਿਹਾ ਮੈਨੂੰ ਖਾ ਲਾ ਕਹਿੰਦੀ ਕਿੱਥੋਂ ਖਾਵਾਂ ਮੈਂ ਜਿੱਥੋਂ ਮਰਜੀ ਖਾ ਲਾ ਜੇ ਵੱਢਿਆ ਜਾਂਦਾ ਮਾਸ।
ਆਹਣ ਲੈ ਕੇ ਵਾਧੂ ਐ ਫੇ ਲੈ ਲੈ ਥੋੜਾ- ਥੋੜਾ ਤੂੰ। ਨਿਆਣੇ ਸਹੀ ਗੱਲ ਇੰਨੀ ਖਪਾਈ ਕਰਾਉਂਦੇ ਆ ਨਾ।
ਆਹੋ। ਰੋਟੀ ਖਾਣਗੇ ਤੇ ਪੇਟ ਚ ਆਸਰਾ ਹੋਣਾ ਮਾਸਾ ਖਾਈ ਜਾਂਦੇ ਇਹੀ।
ਉਹਹੀ ਤੇ ਰੋਟੀ ਰੋਟੀ ਵੱਲ ਧਿਆਨ ਨੀ ਨੀ ਦਿੰਦੇ ਹੈਗੇ ਰੋਟੀ ਵਾਲੀ ਧਿਆਨ ਦੇਣਾ ਹੋਰ ਊਟ ਪਟਾਂਗ ਚੀਜ਼ਾਂ ਖਾਈ ਜਾਣੀਆਂ ਤੇ ਕੋੋ ਦਸ ਫੇਰ ਲਲਾ ਕੇ ਕੋ ਲਲਾ ਤੇ ਲਾਗੇ ਸਾਡੇ ਹੱਟੀ ਦੁਕਾਨ ਵਾ ਤੇ ਉਹ ਨਿੱਕਾ ਵਾ ਉਹਨੂੰ ਪਤਾ ਸਾਰਾ ਇਹ ਤੇ ਜਾਂਦੀਆਂ ਨੀ ਉੱਥੇ ਮੈਂ ਕਦੇ ਇਹਨਾਂ ਨੂੰ ਕਿਲਾਇਆ ਨੀ ਉਹ ਲੈ ਜਾਂਦੀ। ਨਾਲ ਇਹਨਾਂ ਨੂੰ ਤੇ ਇਹ ਵੀ ਗਿੱਝ ਗਈਆਂ ਹੁਣ ਉਦਣ ਦੀਆਂ ਹੁਣ ਇਹ ਆਪ ਖੜਦੀਆਂ ਉਹਨੂੰ
ਆਹੋ ਤੇ ਉਹੀ ਤੇ ਗੱਲ ਆ। ਹਾਡੇ ਵੀ ਇੱਥੇ ਡੇਰੇ ਤੇ ਇੱਥੇ ਤੇ ਜਾਣਾ ਨੀ ਕਿਤੇ ਉੱਥੇ ਪਿੰਡ ਦੋਵਾਂ ਪਾਸੇ ਦੁਕਾਨਾਂ ਘਰ ਦੇ। ਉੱਥੇ ਧਾਰ ਨਾਨੀ ਮੰਮਾ ਦਾ ਨਾਂਅ ਆਂਦੇ ਆ। ਆਹ ਆ ਲਏ ਆਉਂਦੇ ਆ ਵੀ ਆਪੇ ਨਾਨੀ ਨੇ ਦੇ ਦੇਣੇ ਬਾਅਦ ਚ।
ਨਾਨੀ ਨੂੰ ਬਾਅਦ ਚ ਪੁੱਛਣਾ ਹਾਂ ਇੱਧਰ ਵੀ ਹੈ ਗਏ, ਇੱਧਰ ਵੀ ਹੈ ਗਏ ਸਾਰੇ ਪਾਸੇ ਹੱਥ ਮਾਰ ਗਏ ਆ।
ਉਹੀ ਤੇ ਕਿਆ ਉਹ ਦੋਵਾਂ ਪਾਸੇ ਜੇ ਉਧਰ ਚਾਚਾ ਜੀ ਘਰ ਜਾਂਦੇ ਓਧਰੋਂ ਉਹ ਨਾਨੀ ਨਾਲ ਲੈ ਜਾਂਦੇ।
ਉਹੀ ਨਾ ਉਹਨਾਂ ਦਾ ਪਤਾ ਵੀ ਨੀ ਉਹਨਾਂ ਨੂੰ ਪਤਾ ਪੀ ਹਾਨੂੰ ਇੱਥੇ ਕਿਸੇ ਨੇ ਕੁੱਛ ਕਹਿਣਾ ਹੈ ਨ੍ਹੀ ਆ ਸਾਡੀ ਮੰਮਾ ਵੀ ਜੇ ਕਹੇ ਕੀਤੀ ਉਹਨਾਂ ਨੇ ਡਾਂਟਣਾ ਮੰਮਾ ਨੂੰ ਵੀ। ਵੀ ਤੂੰ ਕਿਉਂ ਨਿਆਣੇ ਨੂੰ ਕਹਿੰਦੀ ਆ ਖਾਣਾ ਈ ਆ, ਉਹ ਮੈਂ ਮਾੜਾ ਜਿ ਘੂਰਦਾ ਨਾ ਤੇ ਉਹ ਦੁਆਲੇ ਹੋ ਜਾਂਦੇ। ਹਾਂ ਉਹ ਹਾਨੂੰ ਦਬਕੇ ਮਾਰਦੇ ਕਿ ਤੂੰ ਕਿਉਂ ਨਿਆਣੇ ਨੂੰ ਘੂਰਦੀ ਆ ਤੂੰ ਕਿਉਂ ਕਹਿਣੀ ਧੀ ਕੀ ਗੱਲ, ਖਾਣ ਨੂੰ ਮੰਗਦੇ ਨਿਆਣੇ ਤੁਹੀ ਏਡੀਆਂ ਹੀ ਵੱਡੀਆਂ ਹੋ ਗਈਆਂ ਹੀ। ਤੁਸੀ ਇਦਾਂ ਹੀ ਹੋ ਗਈਆਂ ਹਨ, ਗਾੜਿਓ ਆਹ ਗੱਲਾਂ ਕਰਦੇ ਆ। ਤੇ ਉਹ ਤਾਂ ਅਸੀਂ ਮੱਛਰ ਜਾਂਦੇ ਆਂਦੇ ਅਹੀਂ ਜਾਣਾ ਈ ਨੀ ਪਿੰਡ ਹੁਣ ਰਹਿਣਾ ਹੀ ਇੱਥੇ ਹਜੇ।
ਆਹੋ ਰਹਿਣਾ ਇੱਥੇ ਨਜ਼ਾਰੇ ਲੱਗ ਜਾਂਦੇ ਇੱਥੇ ਰਹਿਣਾ ਹੁੰਦਾ। ਫਿਰ ਇਹਨਾਂ ਨੇ ਸਾਡਾ ਤੇ ਰੋਂਦਾ ਸੀ ਓਦਣ ਉਹ ਕਹਿੰਦਾ ਮੈਂ ਤੇ ਇੱਕੋ ਦਿਨ ਹੀ ਰਿਹਾ ਵਾ ਅਜੇ ਮੈਂ ਹੋਰਨਾਂ ਦੀ ਨਾਨੀ ਮੰਮਾ ਪਿੰਡ ਰਹਿਣਾ ਮੈਂ ਹੈਂ ਤੂੰ ਚੱਲ ਕੋਈ ਨੀ ਝੋਨਾ ਲੱਗ ਜੂਗਾ ਫੇਰ ਆ ਜਾਂਗੇ। ਮੈਂ ਤੂੰ ਹੁਣ ਭੂਈਆਂ ਪਿੰਡ ਰਹਿ ਆ ਤੇਰੀਆਂ ਕੱਟੀਆਂ ਗਈਆਂ।
ਆਹੋ, ਤੇ ਰਹਿ ਪਿਆ ਫਿਰ ਭੂਈ ਕੋ ਹਨਾ।
ਆਹੋ, ਪਹਿਲੀ ਵਾਰੀ ਗਿਆ ਈ।
ਨਿਆਣੇ ਨੂੰ ਏਦਾਂ ਹੀ ਆਦਤ ਪੈ ਜਾਂਦੀ ਆ ਫੇਰ ਹਨਾ, ਰਹਿਣ ਦੀ ਨਿਆਣਾ ਰਹਿਣ ਡੈ ਨੇਂ ਤੇ।
ਗੱਲ ਤੇ ਉਹੀ ਨਾ ਉੱਥੇ ਕਿਹੇ ਨੇ ਕੁੱਝ ਕਹਿਣਾ ਨੀਹੀ ਨਾ ਵੀ ਲਾਡ ਲਾੜ ਚ ਰਹਿਣਾ ਹੀ ਜੋ ਕਹਿਣਾ ਇਹ ਵੀ ਚਲੋ ਖਾਣ ਪੀਣ ਵਲ ਧਿਆਨ ਨੀ ਦਿੰਦਾ ਉਹ ਬਮਾਰ ਛੇਤੀ ਹੋ ਜਾਂਦਾ, ਉਹਨੂੰ ਕਹਿ ਦਈਏ ਤੇ ਉਹ ਮੰਨ ਜਾਂਦਾ ਗੱਲ। ਵੀ ਮੈਂ ਆਹ ਚੀਜ਼ ਨਈਂ ਖਾਣੀ ਪੀ। ਤੇ ਅਹ ਜੋ ਜੇ ਘਰ ਬਣਾਇਆ ਉਹ ਭਾਵੇਂ ਖਾ
ਤੇ ਨਿਆਣੇ ਮੰਨ ਜਾਣ ਜਦੋਂ ਮਤਲਬ ਸਪੋਰਟਾਂ ਮਿਲ ਜਾਂਦੀਆਂ ਨਾ ਫੇਰ ਉਹ ਕੰਮ ਖਰਾਬ ਕਰ ਦਿੰਦੀਆਂ ਵਾ।
ਆਹੋ ਤੇ ਉਹ ਉਹਦੀ ਭੂਈ ਉਦਨ ਕਹਿ ਡੀ ਕਹਿੰਦੀ ਇੱਕ ਦਿਨ ਇਹਦੇ ਪਾਪਾ ਨੇ ਕਹਿਤਾ ਵੀ ਚੱਲ ਲਿਮਕਾ ਇਹਨੂੰ ਦੇ ਦਿਓ। ਇਕੱਲਾ ਵੀ ਜਿੱਦਾਂ ਇਹਨੂੰ ਇਨਫੈਕਸ਼ਨ ਵਗੈਰਾ ਹੋਈਏ ਫਿਰ ਲਿਮਕਾ ਦੇ ਦਿੰਦੇ ਹੁੰਦੇ ਨਾ ਅਸੀਂ ਤੇ ਉਹ ਆਹਂਦੇ ਇਹਨੇ ਕਹਿ ਤਾ ਇੱਕ ਦਿਨ ਵੀ ਇਹਨੂੰ ਲਿਮਕਾ ਦੇ ਦਿਓ ਆਹਂਦੇ ਜੋ ਸਵੇਰ ਤੋਂ ਲੱਗਾ ਪਾਪ ਆਪਾਂ ਕਹਿੰਦੇ ਲਿਮਕਾ ਪੀ ਲਿਓ ਮੈਨੂੰ ਲਿਮਕਾ ਲਿਆ ਕੇ ਦੋ। ਮੈਂ ਉਹਨੂੰ ਆਡਰ ਮਿਲ ਗਿਆ ਖਾਣ ਦਾ ਤੇ ਮੈਂ ਹੁਣ ਉਹਨੇ ਕਹਿਣਾ ਹੀ ਸੀ ਵੀ ਮੈ ਲਿਆ ਕੇ ਦੋ ਹੋ ਤੇ ਕੁੱਝ ਨੀਂ ਲਿਮਕਾ ਤੇ ਦੋ ਹੁਣ
ਕਹਿ ਕੇ ਗੇ ਪਿੰਡ ਲਿਮਕੇ ਸੀ ਤੇ ਉਹਦੀ ਉਹੀ ਗੱਲ ਫੜਲੀ ਪਾਪਾ ਕਿਹ ਕੇ ਗਏ ਲਿਮਕਾ ਦੇ ਦੋ।
ਪਾਪਾ ਨੇ ਕਿਹਾ ਲਿਮਕਾ ਦੇ ਦੋ। ਓਦਾਂ ਇਹ ਵੀ ਮੰਨ ਜਾਂਦਾ ਕੱਲ ਆਪਾਂ ਹਾਡੇ ਇੱਥੇ ਲਾਗੇ ਠੀਕਰੀਵਾਲ ਗੁਰਦੁਆਰਾ ਸਾਹਿਬ ਆ। ਤੇ, ਓ ਆਪਾਂ ਗਏ ਉੱਥੇ ਤੇ, ਅਨ ਪ੍ਰਸ਼ਾਦ ਮਿਲਿਆ ਲੱਡੂ ਦਾ ਏਹ ਨੀ ਗਿਆ, ਕੈਂਦਾ ਮੈਂ ਘਰੇ ਰੈਨਾ, ਤੇ
ਹੂੰ।
ਅਹ ਇਨੂੰ ਨਾ ਲਿਆ ਕੇ ਦਿੱਤਾ, ਤੇ ਪਾਪਾ ਨੇ ਕਿਤੇ ਇਨੂੰ ਕਿਆ ਹੋਨਾ ਥੋੜਾ ਈ ਖਾਈਂ, ਤੇ ਖਾਣ ਡਿਆ ਤੇ ਬਾਕੀ ਮੈਨੂੰ ਦੇ, ਦਿਤਾ, ਤੇ ਆਂਦਾ ਬਸ ਮੰਮਾ, ਪਾਪਾ ਕੈਂਦੇ ਥੋੜਾ ਈ ਖਾਣਾ ਵਾ। ਏਨਾ, ਪਾਪਾ ਦਾ ਚਾਲੂ ਐ ਨਾ, ਮਤਲਬ ਕਿ ਪਾਪਾ ਨੇ ਜੋ ਕੇਹ ਤਾ ਓਹੀ ਕਰਨਾ
ਨਈ ਸ਼ੁਕਰ ਕਰੋ ਪਾਪਾ ਦੀ ਗੱਲ ਮੰਨੀ ਜਾਨ ਡੇਆ ਕਈ ਜਾਂਦਾ ਪਾਪਾ ਕੈੰਦੇ ਇਨਾਂ ਕੇਹਣਾ ਨਈ ਤੇ ਨਿਆਣੇ ਕੈੰਦੇ ਹੁਣ ਕੇਹੜਾ ਪਾਪਾ ਭਾਵੇਂ ਇਕ ਟਾਈਮ ਖਾ ਲੀਏ,
ਨਾ- ਨਾ ਉਹ ਮੰਨ ਜਾਂਦਾ ਓਦਾਂ ਕਿਉਂਕਿ ਉਨੂੰ ਪਤਾ ਵਾ ਨਾ ਮੈਂ ਜਲਦੀ ਬਿਮਾਰ ਹੋ ਜਾਂਨਾ।
ਬਿਮਾਰ ਹੋ ਜਾਂਦਾ, ਜਾਦਾ ਨਿਆਣਾ ਔਖਾ ਹੁੰਦਾ, ਬਿਮਾਰ ਹੋ ਜੀ ਆਪ ਵੀ ਜਿਆਦੇ ਔਖਾ ਕਿ ਨਿਆਣਾ ਤੇ ਜੇਹੜਾ ਹੈਗਾ ਈ ਔਖਾ, ਆਪ ਨਾਲ ਵਾਧੂ ਹੋਈਦਾ ਸਗੋਂ।
ਤੇ, ਉਹਦਾ ਸਾਨੂੰ ਇੰਨਾ ਵਾ ਕਿ ਉਨੂੰ ਆਪਾਂ ਇੱਕ ਵਾਰੀ ਕੇਹ ਦੇੰਦੇ ਆ ਨਾ ਸੁਖਮਨ ਆ ਚੀਜ ਨਈ ਖਾਣੀ ਬੀ ਤੂੰ, ਠੀਕ ਹੋਊਂਗਾ ਫੇਰ ਖਾ ਲਈਂ, ਉਨੇ ਕੇਹਣਾ ਮੇਰੀ ਰੱਖ ਦੋ ਏ ਵਾਲੀ ਜਦੋਂ ਮੈਂ ਠੀਕ ਹੋਊਂਗਾ ਮੈਂ ਖਾ ਲੂੰਗਾ। ਤੇ ਓਨੇ ਮੰਨ ਜਾਣੀ ਗੱਲ, ਤੇ ਓ ਜੇਹੜੀ ਦੂਜੀ ਓਨੇ ਤੇ ਜਿੰਨਾ ਚਿਰ ਚੀ ਜਾਂ, ਵੇਖ ਲਈਏ ਨਾ, ਵੀ ਆਹ -ਆਹ ਚੀਜ਼ ਹੈਗੀ ਜਿੰਨਾ ਚਿਰ
ਖਾ, ਜਿੰਨਾ ਚਿਰ ਖਾ ਨੀ ਲੈਣੀ ਓ ਮੁੱਕ ਨੀ ਜਾਣੀ ਓਨਾ ਚਿਰ ਮੇਰੀ ਵੱਡੀ ਵੀ ਏਦਾਂ ਕਰਦੀ, ਪਤਾ ਕੀ ਕਰਦੀ ਓ ਵੀ ਚੋਰੀ ਛੁਪੇ ਓਨੇ ਕੀ ਕਰਨਾ, ਵੀ ਪਤਾ ਵੀ ਉੱਥੇ ਚੀਜ਼ ਰੱਖਤੀ ਆ ਓਹਨੇ, ਕਿਹਨੂੰ ਪਤਾ ਥੋੜ੍ਹੀ ਲੱਗਣ ਦੇਣਾ ਵੀ ਮੈਂ ਖਾ ਲਈ ਆ। ਮਿੰਟੋ -ਮਿੰਟੀ ਖਾ ਕੇ, ਹਾਂਜੀ ਮੰਮਾ ਕੁਛ ਨੀ, ਦੇਖੋ ਏਹ ਲੋ ਕੁਛ ਨੀ ਖਾਧਾ ਮੈਂ ਓ ਮੈਂ ਕੇਆ, ਮੈਨੂੰ ਪਤਾ ਲੱਗ ਗਿਆ, ਤੂੰ ਕੀ ਖਾਦਾ, ਕੀ ਨਹੀਂ ਖਾਦਾ।
ਓਹੀ ਤੇ ਗੱਲ ਆ ਵੀ, ਇਨਾਂ ਨੂੰ ਤੇ ਉਨੂੰ ਤੇ ਬਸ ਖਾਣ ਦਾ ਈ ਮਤਲਬ ਹੁੰਦਾ ਵਾ, ਵੀ ਖਾਣ ਨੂੰ, ਜੇਹੜਾ ਹੈਗਾ ਮੈਨੂੰ ਦੇ ਦੋ।
ਬਸ, ਏਹੀ ਚੀਜ਼ਾਂ ਇਨਾਂ ਵ ਇਨਾਂ ਦਾ ਧਿਆਨ ਹੁੰਦਾ ਜਾਦਾ ਏਹੀ ਚੀਜ਼ਾਂ ਵੱਲ ਕੇ
ਆ
ਹੋਰ ਤੇ, ਓ ਸੱਚ ਤੇ ਬੀ ਐਡ ਕੀਤੀ ਐ?
ਹਾਂਜੀ -ਹਾਂਜੀ ਕੀਤੀ।
ਤੇ, ਓ ਸਾਰੇ ਲੈਕਚਰ ਪਤਾ ਕਰਨਾ ਸੀ, ਓ ਕੋਮਲ ਨੂੰ ਸੱਚ ਮੈਂ ਕਿਆ ਤੇ ਹੈਗਾ ਸੀ, ਤੇ ਪਤਾ ਨੀ ਹੁਨ ਕੀ? ਕੀਤਾ ਕਿ ਨਈ ਵਕੈੰਸੀ ਭਰਨ ਡਈਆਂ ਕਿ ਨਈਂ ਭਰਨੀ
ਕੇਹਣ ਡਈ ਸੀ ਐਨ -ਟੀ- ਟੀ ਦਾ ਵੀ ਇੱਕ ਕੈਂਦੇ ਕੋਰਸ ਵਧੀਆ ਏ, ਤੇ ਵੈਸੇ ਮੇਰੀ ਨਨਾਨ ਨੇ ਵੀ ਮੈਨੂੰ ਕੇਹਾ ਸੀ।
ਆਹੋ, ਨਰਸਰੀ ਟੀਚਰ ਟ੍ਰੇਨਿੰਗ ਵਾਲਾ ਜੇਹੜਾ ਮੈਂ ਵੀ, ਓ ਮੈਨੂੰ ਵੀ ਕੇਹਣ ਡਈ ਹਜੇ ਫੋਨ ਆਉਣ ਡੇਆ ਸੀ ਨਾ, ਤੇ ਕੇਹਣ ਡਈ ਸੀ ਮੈਨੂੰ ਵੀ, ਵੀ ਐ।
ਮੇਰੀ ਨਨਾਨ ਨੇ ਮੈਨੂੰ ਕੇਹਾ, ਮੈਂ ਹੀ ਨੀ ਧਿਆਨ ਦੇਣ ਡਈ ਓ ਕੈਂਦੀ ਬੀ ਹੁਣ ਜਿੱਦਾਂ ਦੋ ਹਜਾਰ ਸਤਾਈ 'ਚ ਇਲੈਕ ਸ਼ਨ ਤੋਂ ਪੇਹਲਾਂ ਇਨਾਂ ਵੈਕੰਸੀਆਂ ਕੱਢਣੀਆਂ, ਤੇ ਕਰ ਲਾ, ਤੂੰ ਕਰ ਲਾ, ਓਨੇ ਮੈਨੂੰ ਦੋ- ਤਿੰਨ ਵਾਰੀ ਉਦੋਂ ਦਾ ਕੇਆ ਵਾ, ਵੀ ਕਰ ਲਾ, ਤੇ ਮੈਂ ਨੀ ਅਹ ਏਹ ਮੋਟੋ ਕੇਹਣ ਡਈ, ਸਾਲ ਦਾ ਵਾ ਤੇ ਮੇਰੇ ਖਿਆਲ ਚ, ਪਤਾ ਨੀ ਛੇ ਮਹੀਨੇ ਦਾ ਵਾ। ਕੇ ਸਾਲ ਦਾ, ਇਨਾ ਨੀ ਹੁਣ ਮੇਰੇ ਪੱਕਾ ਨੀ
ਤੇ ਚੋਣਾਂ ਬੁਕ, ਹੋ ਜਾਣੀਆਂ ਵਾ। ਚੋਣ ਜਾਬਤਾ ਲੱਗ ਜਾਣਾ, ਫੇਰ ਕਿੱਥੋਂ ਕਰਨਾ, ਅੱਠਵੇਂ ਕੇ ਨੌਵੇ ਮਹੀਨੇ ਚੋਣ ਜਾਬਤਾ ਲੱਗ ਜਾਣਾ, ਤੇ
ਆਹੋ, ਨਈ ਹੁਣ ਨੀ, ਉਦੋਂ ਮੈਨੂੰ ਕੇਹਣ ਡਈ, ਹੁਣ ਤੇ ਹੁਣ ਦੀ ਗੱਲ ਨੀ ਆ, ਉਦੋਂ ਮੈਨੂੰ ਨੂੰ, ਪਿਛਲੀ ਸਾਲ ਚ ਕੇਹਣ ਡਈ ਸੀ, ਐਂਡ ਜੀ ਤੇ ਉਦੋਂ ਆਈ ਇੱਕ ਵਾਰੀ। ਆਹੋ, ਤੇ ਓਦੋਂ ਮੈਨੂੰ ਕੇਹਣ ਡਈ ਕੇਂਹਦੀ ਹਾਂ, ਵੈਕੰਸੀਆਂ ਨਿਕ ਆ, ਹੋ ਤੇ ਬਾਕੀ ਚਲੋ ਅਸੀ ਤੇ ਏਹੀ ਕਹਿੰਦੇ ਜਿੱਦਾਂ ਲੈਕਚਰਾਰ ਦੀਆਂ ਕੇਹਣ ਡੇ-
ਹਾਂ, ਲੈਕਚਰਾਰ ਦੀਆਂ ਕੇਹਣ ਡੇ, ਜਦੋਂ ਵੀ ਭਰੋਗੇ, ਮੈਨੂੰ ਦੱਸ ਦਿਓ, ਮੈਂ ਵੀ ਭਰਨੀ ਆ। ਪਤਾ ਨੀ ਰਾ
ਆਹੋ ਨਹੀਂ ਉਹਰ ਤੇ ਮੇਰਾ ਦਾਦਾ ਵੀ ਭਾਵੇਂ ਕਾਦੀਆਂ ਜਾ ਕੇ ਪਤਾ ਕਰਦਾ ਰ ਵੀ ਉਹਨਾਂ ਦਾ ਕੋਈ ਕਿਸੇ ਦੁਕਾਨ ਵਾਲੇ ਦਾ ਨੰਬਰ ਲੈ ਆਉਣਾ ਵੀ ਜਦੋਂ ਵੀ ਆਈਆਂ ਹੈ ਜ਼ਰੂਰ
ਹਾਂ ਤੁਹਾਡੇ ਲਾਗੇ ਨਾ ਕਾਦੀ ਤੁਸੀਂ ਤੇ ਚੱਲ ਮੁਫੜ ਵਗੈਰਾ ਤੇ ਚਲੀ ਜਾਂਦੇ ਉਹ ਤੇ ਕਰਕੇ ਕਰਦੇ ਰਹੇ ਹੋ ਪਤਾ ਤੇ ਨਾ
ਨਹੀਂ ਮੈਂ ਤੇ ਜਾਂਦੀ ਹਾਂ ਮੈਂ ਨਾ ਸਿਲਾਈ ਸਿੱਖ ਠੰਡੀਆਂ ਹੀ ਮੈਂ ਕਿਹਾ ਸੂਟਾਂ ਦੀ ਨਾ ਸਫਾਈ ਬੜੀ ਜ਼ਿਆਦਾ ਮੈਂ ਘਰ ਬੈਠੇ ਟਾਈਮ ਪਾਸ ਨਹੀਂੀ ਹੁੰਦਾ ਤੇ ਮੈਂ ਚੱਲ ਬੰਦਾ ਆਪਣੇ ਸੀਨ ਜੋਗੇ
ਵੀ ਆਏ ਹੀ ਸਰਕਾਰੀ ਆਈ ਸੀ ਮੈਂ ਮਹੀਨਾ ਕ ਲਾਇਆ ਵਾ ਤੇ ਮੈਨੂੰ ਨਾ ਸੂਟ ਦੀ ਫਿਟਿੰਗ ਫੂਟਿੰਗ ਦਾ ਪਤਾ ਲੱਗ ਗਿਆ ਸਲਵਾਰ ਦੇ ਹੁਣ ਇੱਕ ਦੋ ਲਾਗੇ ਸਾਡੇ ਕੁੜੀ ਹੈਗੀ ਮੈਂ ਕਹਿਣ ਡ ਮੈਂ ਹੁਣ ਜਾ ਕੇ ਨਾ ਕੁੜੀਆਂ ਸਕੂਲ ਜਾਣ ਡਿਆ ਪੜੀਆਂ ਦੋ ਘੰਟੇ ਉਹਦੇ ਕੋਲ ਲਾ ਕੇ ਆਇਆ ਕਰਾਂਗੇ ਨਾਲ ਹੀ ਘਰ ਵਾ ਸਾਡੇ ਉਹਨਾਂ ਦੇ ਹਾਂ
ਤੇ ਮੈਂ ਤੇ ਖਾਦੀਆਂ ਜਾਦੀ ਨਹੀਂ ਮਹੀਨਾ ਕਲਾਾਇਆ ਮੈਂ ਚੱਲ ਹੁਣ ਝੋਨਾ ਝੋਨਾ ਲੱਗ ਜਾਂਦਾ ਹਮ
ਮੈਂ ਅਹ ਸਾਡੇ ਪਿੰਡ ਆਈ ਸਰਕਾਰੀ ਉਹ ਸਰਟੀਫਿਕੇਟ ਵੀ ਮਿਲ ਗਿਆ ਪਾਸ ਵੀ ਹੋ ਗਈਆਂ ਪਾਸ ਲਾਈ ਦਾ ਸਾਨੂੰ ਸਰਫਿਕੇਟ
ਵਧੀਆ ਵਾ ਸਰਟੀਫਿਕੇਟ ਵੀ ਮਿਲ ਜਾਂਦਾ ਪਾਗਲੇ ਕੱਲ ਨੂੰ ਕੋਈ ਬਟੀਕ ਵਟੂਕ ਖੋਲ੍ਹਣਾ ਹੋਵੇ ਤੇ ਵਧੀਆ ਫਾਇਦਾ ਹੋ ਜਾਂਦਾ ਉਹਦਾ
ਜ ਨਾ ਉਹ ਸਰਟੀਫਿਕੇਟ ਮਿਲ ਗਿਆ ਤੇ ਸਣਵਾਈ ਓਦਾਂ ਸਾਨ ਭਾਵੇਂ ਆਉਂਦੀ ਨੀਈ ਨੀ ਅਜੇ ਪਰ ਇਹ ਹੈ ਮੈਂ ਇਹ ਕਿਹਾ ਕਿ ਚੱਲ ਮੈਨੂੰ ਨੋਰਮਲ ਸੂਟ ਆਪਣੇ ਸੂਟ ਘਰ ਸੀਣ ਵਾਲੇ ਹੁਣ ਜਿੱਦਾਂ ਬੇਟੀਆਂ ਵਾ
ਜਿੱਦਾਂ ਘਰ ਪਾਉਣ ਵਾਸਤੇ ਬੱਚਿਆਂ ਦਾ ਚੱਲ ਕਿੰਨੀ ਸਵਾਈ ਅਹ ਮਤਲਬ ਘਰ ਪਾਉਣ ਵਾਲਾ ਪੰਜ ਸੌ ਦਾ ਸੂਟ ਲਓ ਤੇ ਢਾਈ ਤਿੰਨ ਸੌ ਉੱਤੇ ਸਵਾਈ ਲੱਗ ਜਾਂਦੀ ਉਹ ਤੇ ਕੰਮ ਮਹਿੰਗਾ ਪੈ ਜਾਂਦਾ ਇਹ ਵੀ ਮੈਂ ਇੱਕ ਇੱਕ ਅੱਧਾ ਅੱਧਾ ਸੀਤਾ ਵਾ ਤੇ ਮੈਂ ਬਹੁਤ ਆ ੱਦ ਮੈਨੂੰ ਪੂਰੀ ਸਮਝ ਲੱਗਦੀ ਬਸ ਸ਼ੋਰਟ ਦਾ ਥੋੜਾ ਜਿ ਜਿੱਦਾਂ ਮੋਢੇ ਮੰਡੇ ਦੀ ਕਾਰਟ ਦਾ ਗਲੇ ਦੀ ਦਾ ਇਹ ਥੋੜਾ ਜਿਹਾ ਹਜੇ ਚੰਗੀ ਤਰ੍ਹਾਂ ਨਹੀਂੀ ਆਇਆ ਮੈਂ ਇੱਕ ਮਹੀਨਾ ਹੋਰ ਲਾ ਲੈਂਦੇ ਹਾਂ
ਆਹ ਨਹੀਂ ਨਹੀਂ ਤੇ ਕਿੰਨੇ ਪੈਸੇ ਲੈਂਦੇ
ਉਹ ਲੈਂਦੀ ਹਜ਼ਾਰ ਰੁਪਇਆ
ਅੱਛਾ ਨਹੀਂ ਮੈਂ ਜਦਾਸੀ ਤੇ ਫਰੀ ਸਿੱਖੀ ਨਾਲੇ ਦੁਪਹਿਰ ਦੀ ਰੋਟੀ ਵੀ ਖਾਈ ਦੀ ਇੱਕ ਟਾਈਮ ਚਾਹ ਵੀ ਪੀ ਦੀ ਸੀ
ਅੱਛਾ ਉਹ ਤੇ ਫੇਰ ਵਧੀਆ ਹੋ
ਸਰਕਾਰੀ ਹੀ ਉਹ ਰਿਸਾਇਟੀ ਦੇ ਥਰੂ ਹੁੰਂਦੀਆਂ ਨੇ ਜਿਹੜੀਆਂ ਸੜੇ ਪ ਆਪ ਪਾਲ ਕੇ ਵੱਲਦੀ ਰਹਿੰਣੀ ਉਹ ਕੀ ਪਿੰਡ ਹਾਂਜੀ ਹਾਂਜੀ ਤੂੰ ਅਜੇ ਪਿੰਡ ਹੀ ਆ ਜੀ ਲਾਗੇ ਪਿੰਡ ਪੈਣਾ ਵਾ ਇੱਕ ਤੇ ਵਾਰੀ ਬਸ ਆਉਣ ਜਾਣਦਾ ਰਾਹ ਬਣੇ ਫੇਿਰ ਪਤਾ ਲੱਗ ਜਾਂਦਾ ਜਿੰਨੇ ਚਿਰ ਬੰਦਾ ਜਾਵੇ ਨਾ ਓਨਾ ਚਿਰ ਨੀ ਪਤਾ ਲੱਗਦਾ
ਹੈਂ ਇਹ ਕਿੱਥੇ ਗਿਆ ਆ
ਆਏ ਉਹ ਜਿਹੜਾ ਅਹ ਗੇਟ ਨੀ ਸੂਬੇ ਸੁਬੇਗ ਸਿੰਘ ਉਹ ਜਿਹੜਾ ਗੇਟ ਵਾ ਕਾਦੀ
ਕਾਦੀਆਂ ਜਿਹੜਾ ਉਹ ਪਰੇ ਭਾਟਏ ਵਾਲਾ
ਜਿਹੜੀ ਹਾਂ ਹਾਂ ਜਿਹੜੀ ਵੇਰਕਾ ਵਾਲੀ ਆ ਨਾ ਉਹ ਉਹ ਡੇਅਰੀ ਉਹੁਗਲਵਾਰ ਰੋਡ ਦੇ ਉੱਤੇ
ਹਮ ਹਮ
ਉਗਰਵਾਰ ਨਹਿਰ ਤੋਂ ਥਾਂ ਨੂੰ ਜਾਣਾ ਵਾ ਉਹ ਸੜਕ ਜਿਹੜੀ ਉਗਰਾਰ ਨਹਿਰ ਤੋਂ ਜਿਹੜੀ ਥਾਂ ਨੂੰ ਛੜਕ ਜਾਂਦੀ ਨਾ ਉਹੀ ਸੜਕ ਤੁਹਾਡੇ ਪਿੰਡ ਨੂੰ ਜਾਂਦੀ ਆ
ਅੱਛਾ ਅੱਛਾ ਕਿਹੜਾ
ਤੱਕ ਨਹੀਂ ਛੱਡਣੀ ਇਹ ਪਿੰਡ ਲਾਗੇ ਇੱਕ ਫੇਰੋ ਚੀਚੀ ਆ ਘੋੜੇ ਵਾਹ ਵਾਂ
ਅੱਛਾ ਅੱਛਾ ਠੀਕ ਹੈ
ਪੈ ਜਾਂਦੀ ਉਹੀ ਸੜਕ ਤੋਂ ਬਸ ਉਹ ਸੜਕ ਨੀ ਛੱਡਣੀ ਜਿੱਥੋਂ ਜਿੱਧਰ ਨੂੰ ਸੜਕ ਜਾਈ ਜਾਂਦੀ ਉੱਧਰ ਨੂੰ ਜਾਈ ਜਾਣਾ ਵਾ
ਠੀਕ ਠੀਕ ਆ
ਹਾਂ ਤੇ ਕੀ ਸਿੱਧਾ ਪਿੰਡ ਆ ਜਾਣਾ ਵਾ ਸਾਡਾ ਵਿੱਚ ਪਹਿਲੋਂ